ਬਸ ਬਸ ਵਧੀਆ।
ਹਾਂ ਬਸ ਠੀਕ ਐ, ਬਸ ਬੱਚਿਆਂ ਨੂੰ ਛੁੱਟੀਆਂ ਹੈਗੀਆਂ ਸੀ। ਮੈਂ ਪੁੱਛਦੀ ਪਈ ਸੀ ਤੁਸੀਂ ਵੀ ਕਿੱਧਰ ਜਾ ਰਹੇ ਓ। ਘੁਮਾਉਣ ਕਮਉਣ ਬੱਚੇ ਮਗਰ ਪਏ ਦੇ ਬੜਾ।
ਦੇਖੋ ਹਜੇ ਤੇ ਵੈਸੇ ਕੋਈ ਪ੍ਰੋਗਰਾਮ ਨਹੀਂ ਹੈਗਾ ਸਾਡਾ।
ਅੱਛਾ, ਹਾਂ ਇਹ ਵੀ ਮਗਰ ਪਏ ਦੇ ਆ। ਇੱਕ ਇੱਕ ਵਾਰੀ ਤੇ ਮੰਮਾ ਘੁਮਾ ਲਿਆਈ ਏ। ਹੁਣ ਫਿਰ ਕਰਦੇ ਆ। ਕਹਿੰਦੇ ਹੁਣ ਤ ਤੁਹਾਨੂੰ ਵਾਰ ਵਾਰ ਘੁੰਮਾਈ ਥੋੜੀ ਜਾਣਾ
ਹਾਂ ਉਹ ਤਾਂ ਹੈ ਹੀ ਪਰ ਬੱਚਾ ਬੱਚਾ ਦਾ ਮਨ ਤਾਂ ਦੇਖੋ ਕਰਦਾ ਹੀ ਹੈ ਛੋਟੀਆਂ ਚ ਮਸਾਂ ਮੱਸਾਂ ਦੇਖੋ ਛੋਟੀਆਂ ਆਉਂਦੀਆਂ ਫਿਰ ਸਾਰਾ ਦਿਨ ਤੋਂ ਹੀਓ ਰੂਟੀਨ ਸ਼ੁਰੂ ਹੋ ਜਾਂਦਾ ਹੈ
ਹਾਂ ਕਹਿ ਰਹੇ ਸੀ ਮੇਰੇ ਵੋਟੀ ਕਹਿੰਦੀ ਮੰਮੀ ਉਹਨ ਨਾ ਉੱਧਰ ਲੈ ਜਾਓ ਸਾਡੇ ਮਤਲਬ ਕਿ ਮੇਰੇ ਨਨਾਂ ਦੇ ਨਾ ਉੱਧਰ ਲੈ ਜਾਓ ਉਹਨਾਂ ਦੇ ਘਰ ਸਵੀਮਿੰਗ ਪੂਲ ਬਣ ਦਾ ਉੱਥੇ ਖੇਡਦਾ ਹੈਗਾ ਮੈਂ ਕਿਹਾ ਨਹੀਂ ਮੈਂ ਨੀ ਪੂਰੇ ਦਿਨ ਅ ਜਾ ਸਕਦੇ ਚੰਗਾ ਨਹੀਂ ਲੱਗਦਾ ਤੇ ਮੈਂ ਆ ਸੋਿਆ ਮੈਂ ਕਿਹਾ ਤੁਸੀਂ ਲੈ ਜਾਓ ਚਲੋ ਕੁੜੀਆਂ ਜਿਹੜ ਉੱਥੇ ਹੈ ਵੋਟੀਆਂ ਵ ੀਆਂ ਤੁਸੀਂ ਤੁਹਾਡਾ ਦਿ ਮਾਨ ਲੱਗ ਜਾਵੇਗਾ ਅਤੇ ਜਾਂਦੀ ਨਹੀਂ ਕਹਿੰਦੀ ਨਹੀਂ ਕਹਿੰਦੀ ਚੱਲ ਥੋੜ੍ਹਾ ਜਿਹਾ ਹੋ ਜਾਵੇਗਾ ਸਹੀ ਹੋ ਜਾਵੇਗਾ ਮੈਂ ਕਿਹਾ ਕੋਈ ਗੱਲ ਨਹੀਂ ਆਪੇ ਆਦਤ ਪੈ ਜਾਏਗੀ ਬੱਚਿਆਂ ਨੂੰ ਬੱਚੇ ਤੇ ਮੈਂ ਕਿਹਾ ਇੰਝ ਜਿੱਦ ਕਰਦੇ ਹੀ ਆ
ਹਾਂਜੀ
ਤੁਸੀਂ ਵੀ ਘੁਮਾ ਲਿਆਓ ਨਾ ਬੱਚਿਆਂ ਨੂੰ ਕਿਧਰੇ
ਬਸ ਦੇਖੋ ਹੋਏ ਤੇ ਸਾਡਾ ਕੋਈ ਦੇਖੋ ਕ ਨਾ ਟਿਊਸ਼ਨ ਜਾਂਦਾ ਵੱਡੇ ਭਲਾ ਤੇ ਉਹਦਾ ਹੁਣ ਟਿਊਸ਼ਨ ਦਾ ਵੀ ਹਿਸਾਬ ਕਿ ਦੇਖਣਾ ਨਾ ਅਸੀਂ ਹੁਣ ਜਦੋਂ ਮੈਮ ਛੁੱਟੀ ਬੋਲੇਗੀ ਤਾਂ ਹੀ ਛੁੱਟੀ ਹੋਏਗੀ ਉਹਦੇ ਤੇ ਹੀ ਜਾਏਗਾ
ਹਮ ਹਮ ਚਲੋ ਕੋਈ ਨੀ ਜਦੋਂ ਇੱਕ ਵਾਰੀ ਇੱਕ ਦਿਨ ਛੁੱਟੀ ਲੈ ਦੇ ਨਾ ਹੋਰ ਕੀ ਇੱਕ ਦਿਨ ਵਾਸਤੇ ਜਾਣਾ ਹੁੰਦਾ
ਹਾਂਜੀ ਉਹ ਤੇ ਹੈ ਹੀ ਮਗਰ ਤੇ ਵਿਆਹ ਹੋਇਆ ਹੈ ਜ ਸਾਨੂੰ ਕਿਧ ਕਿਧਰੇ ਲੈ ਕੇ ਜਾਓ ਉਹ ਬੋਲਦਾ ਹੀ ਨਾਨੀ ਹਾਊਸ ਵੀ ਲੋਕਲ ਹੈਗਾ ਸਾਨੂੰ ਕਿਧਰੇ ਵੀ ਨੀ ਲੈ ਕੇ ਜਾਂਦੇ ਤੁਸੀਂ
ਹਾਂ ਅੱਛਾ ਅੱਛਾ ਉੱਧਰ ਉੱਧਰਲੀ ਸਾਈਡ ਕੋ ਾਰਿਆ ਨਾ ਦਿੱਲੀ ਵਾਲੀ ਸਾਈਡ ਪਰ ਉੱਧਰ ਵੀ ਗਰਮੀ
ਗਰਮੀ ਬਹੁਤ ਹੈ ਬਸ ਅ ਮੇਰੇ ਹਸਬੈਂਡ ਵੀ ਨਾ ਜੋਬ ਕਰਦੇ ਰਹੇ ਸਭ ਥੋੜੀ ਦਿੱਕਤ ਤਾਂ ਇਹੀ ਹੈ ਕਿ ਉਹ ਛੁੱਟੀਆਂ ਨ ਮਿਲੀਆਂ
ਛੁੱਟੀਆਂ ਨੂੰ ਮਿਲ ਜਾ ਹਾਂ ਚਲੋ ਕਿਸੇ ਟਾਈਮ ਜਿਵੇਂ ਸ਼ਨੀਵਾਰ ਛੁੱਟੀ ਹੁੰਦੀ ਦੀ ਹੈ ਉਸ ਹਿਸਾਬ ਨਾਲ ਦੇਖਣਾ ਫਿਰ ਸੰਡਾ ਆ ਜਾ ਸੰਡੇ ਆ ਜਾਂਦਾ ਵਿੱਚ ਸ਼ਾਮ ਤੇ ਬੰਦਾ ਇੱਕ ਰਾਤ ਰੁਕ ਕਿਧਰੇ ਤੋਂ ਸ਼ਨੀਵਾਰ ਆ ਜਾਂਦਾ ਵਾਪਸ
ਹਾਂ ਉਹ ਤਾਂ ਹੈਾਂ ਚਲੋ ਕੋਈ ਨੀ ਰਹੇ ਵੈਸੇ ਤੁਸੀਂ ਕਿੱਧਰ ਤੁਥਹਾਡਾ ਕਿੱਧਰ ਬਨ ਹੀ ਸਟੇਸ਼ਨ ਜਾਣਦਾ ਜਾਂ ਕੁੱਝ ਕਿਧ ਹੋਰ ਹੋ ਮਤਲਬ ਗੁਰਦੁਆਰੇ ਵਗੈਰਾ ਕਿੱਧਰ ਜਾਣਾ
ਦੇਖੋ ਉਹਨੂੰ ਸੋਚਿਆ ਤਾਂ ਹੈ ਸੀ ਤੇ ਜ ਜਾਵਾਂਗੇ ਤਾਂ ਇੱਕੋ ਗੁਰਦੁਆਰਾ ਜਾਵਾਂਗੇ ਉੱਧਰ ਪੰਜਾਬ ਵਿੱਚ ਹਾਂ ਤੇ ਹਜੇ ਫਾਈਨਲ ਨੀ ਆ। ਮਤਲਬ ਕਿ ਮੇਰਾ ਜਿਵੇਂ ਜੇਠ ਵੀ ਜਾ ਰਿਹਾ। ਹੋਰ ਮੇਰੀ ਨੰਦ ਦੇਓ ਵੀ ਜਾ ਰਿਹਾ ਫੇਰ ਇਨੇ ਬੰਦੇ ਬਹਿ ਨੀ ਸਕਦੇ ਨਾ ਗੱਡੀ ਚ ਫੇਰ ਮੇਰੀ ਵੋਟਿ ਨੂੰ ਲੈਣ ਜਾਣਾ ਉਹ ਵੀ ਬੱਚ ਬ ਵਲੀਏ ਫਿਰ ਆ ਵੀ ਨਾ ਤੰਗ ਹੋਏ।
ਹੂੰ ਹਾਜੀ,
ਇਸ ਕਰਕੇ ਬਸ ਦੋ ਹੀ ਬੰਦੇ ਜਾਣਗੇ, ਜਿਹੜਾ ਵੀ ਜਾਏਗਾ।
ਹੂੰ-ਹੂੰ,
ਜੇਠ ਚਲਾ ਗਿਆ ਮੇਰੀ ਨਨਾਣ ਚਲੇ ਗਈ ਫਿਰ ਮੈਂ ਨਹੀਂ ਜਾਵਾਂਗੀ। ਜੇ ਉਹਨਾ ਚ ਕੋਈ ਵੀ ਨਾ ਗਿਆ। ਫਿਰ ਮੇਰਿ ਦਰਾਣੀ ਤੇ ਮੈਂ,
ਅੱਛਾ-ਅੱਛਾ,
ਹਾਂ,
ਜੀ,
ਜੇ ਤੁਸੀਂ ਆਣਾ ਤੁਸੀਂ ਆ ਜਾਣਾ ਇੱਕ ਦਿਨ ਵਾਸਤੇ, ਹੋਰ ਬੱਚਿਆਂ ਨੂੰ ਉੱਥੇ ਘੁਮਾ ਲਿਓ ਫੇਰ, ਇੱਕ ਦਿਨ ਹੋਰ ਕੇ, ਨਹੀਂ ਤੁਹਾਡਾ ਆਦਮੀ ਜਾਂਦਾ ਤੇ ਪੁੱਛ ਲੋੋ ਤੁਸੀਂ ਹਾਂ ਕਿਉਂਕਿ ਮੇਰੇ ਬੇਟੇ ਨਾਲ ਚੱਲ ਜਾਣਾ ਮੈਂ ਹੋਜਾਗੀ ਨਾਲ ਬਸ, ਤੇ ਆਦਮੀ ਨੂੰ ਪੁੱਛ ਲੈਣਾ ਆਪਣੇ, ਕੀ ਕਹਿੰਦਾ ਜਿ ਨਾਲ ਠੀਕ ਲਗੇਗਾ ਤੁਸੀਂ ਹਾਮੀ ਭਰ ਲੈਣਾ। ਨਾਲੇ ਬੱਚੇ ਇੰਜੋਏ ਘਰ ਆਉਣਗੇ, ਨਾਲੇ ਖੁਸ਼ ਹੋ ਜਾਣਗੇ।
ਹਾਂਜੀ,
ਤੇ ਹੋਰ ਬਸ ਉਹਨਾ ਦੇ ਤੇ ਹੈ ਹੀ। ਅ ਵੋਟੀ ਨੂੰ ਕਿਹਾ ਵੱਡੇ ਨੂੰ ਕਹਿੰਦੀ ਨਾ ਮੰਮੀ ਮੈਂ ਨੀ ਜਾਣਾ।
ਹਾਂ,
ਬੱਚੇ ਫਿਰ ਪਰੇਸ਼ਾਨ ਕਰਦੇ ਆ ਅੱਛਾ ਨੀ ਲੱਗਦਾ ਕਿਸੇ ਦੇ ਘਰ ਮੈਂ ਕਿਹਾ ਕੋਈ ਗੱਲ ਨੀ ਫੇਰ ਕੀ ਹੋ ਗਿਆ ਕਰਾ। ਇੱਕ ਰਾਤ ਦੀ ਗੱਲ ਸਵੇਰੇ ਅਸੀ ਨਿਕਲ ਹੀ ਅਣਾ ਕਿਉਂਕਿ ਸ਼ਾਮੀ ਦਾ, ਪਹੁੰਚਾਂਗੇ ਅਤੇ ਰਾਤ ਰੁਕਾਂਗੇ ਸਵੇਰੇ ਫਿਰ ਨਿਕਲ ਆ ਨਾ,
ਹਾਂ-ਹਾਂ ਹਾਂਜੀ ਆਪਣੀ ਆਪਣੀ ਮਰਜੀ ਹੁੰਦੇ ਸਭ ਦੇਖੋ, ਅਸੀਂ ਜੇ ਅਗਰ ਅਸੀਂ ਜਾਈਏ ਤਾਂ ਮੇਰਾ ਮਨ ਹੈ ਕਿ ਗੋਲਡਨ ਟੈਂਪਲ ਅੰਮ੍ਰਿਤ ਸਰ ਜਾਣ ਤੇ,
ਹਾਂ, ਉੱਥੇ ਤੇ ਫਿਰ ਰਾਤ ਰੁੱਕ ਕੇ ਆਨੰਦ ਆਦਾ ਐ ਇੱਕ ਦਮ ਭਾਜੜ ਚ ਨੀ ਆਇਆ ਜਾਂਦਾ।
ਹਾਂਜੀ ਹੈ ਹਾਂਜੀ ਹਾਂਜੀ
ਗੋਲਡਨ ਟੈਂਪਲ ਵੀ ਵਧੀਆ ਉੱਧਰ ਕਾਫ਼ੀ ਚੀਜ਼ਾਂ ਦੇਖਣ ਵਾਲੀਆਂ ਜੇ ਤੁਸੀਂ ਰਾਤ ਰੁਕਣਾ ਤੇ ਉੱਥੇ ਗੱਡੀਆਂ ਜਾਂਦੀਆਂ ਬੱਸਾਂ ਜਾਂਦੀਆਂ ਗੁਰਦੁਆਰੇ ਬਉਦੀਆਂ
ਦੇਖੋ ਬਸ ਹੁਣ ਮਤਲਬ ਅ ਬਣਾ ਰਹੇ ਹ ਪ੍ਰੋਗਰਾਮ ਦੇਖ ਰਹੇ ਛੋਟੇ ਦਾ ਹਿਸਾਬ ਤੋਂ ਦੇਖਾਂਗੇ ਫਿਰ ਦੇਖਾਂਗੇ ਕੁਛ ਗਰਮੀ ਬੜੀ ਹੈ ਕੁਛ ਉੱਥੇ ਰੂਮ ਵਗੈਰਾ ਨਹੀਂ ਮਿਲਦੇ ਹੈਗੇ
ਕੋ ਮਰੀ ਵੱਡੀ ਦੀਦੀ ਕਹਿੰਦੀ ਸੀ ਚੱਲਾਂਗੇ ਤੂੰ ਚੱਲ ਨਾਲ ਭਾਵੇਂ ਦੋ ਦਿਨ ਲਗਾਏ ਭਾਵੇ ਤਿੰਨ ਦਿਨ ਲਾਏ ਕਰਏ ਪੰਜਾਬ 'ਚ ਤੇ ਮੈਂ ਕਿਹਾ ਮੈਂ ਹਜੇ ਬਿਲਕੁਲ ਨੀ ਕਿਧਰੇ ਜਾ ਸਕਦੀ ਦੋ ਮਹੀਨੇ ਤਾਂ ਮੈਂ ਕਿਹਾ ਮੈਂ ਨਵੰਬਰ ਚ ਦੇਖਾਂਗੀ ਮੌਸਮ ਬਦਲ ਜਾਏਗਾ ਗਰਮੀ ਬਹੁਤ ਮੈਂ ਕਿਹਾ ਤੇ ਤਾਂ ਫਿਰ ਚੁੱਪ ਕੇ ਕਹਿੰਦੀ ਚੱਲ ਠੀਕ ਆ ਮੈਂ ਕਿਹਾ ਦਵਾਈ ਕੋਲ ਦੇਖ ਲਾਂਗੇ ਨਾਲੇ ਮੌਸਮ ਵੀ ਬਦਲ ਜਾਏਗਾ ਨਾਲੇ ਮੈਂ ਵੀ ਥੋੜੀ ਫਰੀ ਹੋ ਜਾਗੀ ਥੋੜੀ ਹਾਂ ਬਸ ਗਰਮੀ ਆ ਨਾ ਜੀਅ ਨੀ ਕਰਦਾ ਨ
ਫਿਰ ਅਸੀਂ ਬੱਸਾਂ ਚ ਜਾਣਾ ਫਿਰ ਬੱਸਾਂ ਵਤ ਇੱਕ ਦੋ ਵਜੇ ਪਹੁੰਚਾਉਂਦੀਆਂ ਸ਼ਿਕਲ ਦੁਪਹਿਰ ਹੁੰਦੀ ਹੈ ਉਹ ਤਾਂ ਕਰਕੇ ਨਾ ਮਨ ਨ ਕਰਦਾ ਫਿਰ
ਤੇ ਪੰਜਾਬ ਵਿੱਚ ਤੁਹਾਡਾ ਆਪਣਾ ਘਰ ਵੀ ਹੈ ਕੋਈ
ਹਾਂ ਆਪਣਾ ਹੀ ਹੈ
ਬਸ ਉੱਥੇ ਰੁਕਾਂਗੇ ਰਾਤ ਦੋ ਜ ਦੋ ਦਿਨ ਜਾਈਏ ਤਿੰਨ ਦਿਨ ਜਾਈਏ ਕਿਉਂਕਿ ਭਾਬੀ ਮੇਰੇ ਜੰਮੂ ਵ ਵੀ ਬੁਲਾਉਂਦੀ ਪਈਏ ਅਤੇ ਮੈਂ ਸ ਉਹਨਾਂ ਨੂੰ ਨੱਸਣੀ ਹਾਂ ਮੈਂ ਕਿਹਾ ਨਹੀਂ ਤੁਸੀਂ ਬੇਟੇ ਦਾ ਵਿਆਹ ਕਰੋ ਫੇਰ ਮੈਂ ਭਾਵੇਂ ਹਫ਼ਤਾ ਪੇ ਲੈ ਆ ਜੰਗੀ ਕਹਿੰਦੇ ਅੱਛਾ ਕਹਿੰਦੇ ਚਲੋ ਕੋਈ ਨਹੀਂ ਘਰ ਵੀ ਉੱਠਦੇ ਤਾਂ ਹੈ ਘਰ ਪਰ ਕਿਸੇ ਨੇ ਨਾ ਗੱਲ ਪੂਰੀ ਨਹੀਂ ਚੜ੍ਹਦੀ ਜਦੋਂ ਰਿਸ਼ਤਾ ਤਾਂ ਹੀ ਹੋਏਗਾ ਜਦੋਂ ਸਿਰੇ ਪੂਰੀ ਗੱਲ ਚੜ੍ਹੇਗੀ ਕਹਿੰਦੇ ਘਰ ਦੇ ਬਹੁਤ ਉੱਠਦੇ ਆ
ਅਤੇ ਮੈਂ ਕਿਹਾ ਚਲੋ ਕੋਈ ਨਹੀਂ ਤੁਸੀਂ ਵਿਆਹ ਕਰੋ ਮੈਂ ਹਫ਼ਤਾ ਪਹਿਲੇ ਆ ਜਾਂ ਗੀਂ
ਸਾਚੀ ਹੋਰ ਕਾਰ ਹਾਂਜੀ
ਹਾਂ ਮੈਂ ਕਿਹਾ ਉਹ ਗੱਲ ਕਰ ਰਹੇ ਸੀ ਨਾ ਤੁਸੀਂ
ਹਾਂਜੀ ਹਾਂਜੀ
ਚਲੋ ਹੋਰ ਦੇਖਲੋ ਕੋਈ ਬਣਾ ਕੇ ਅੱਛੀ ਜਗ੍ਹਾ ਤੇ ਬੱਚਿਆਂ ਨੂੰ ਇੱਕ ਪਾਰਕ ਵੀ ਕਹਿ ਰਹੇ ਆ ਉੱਥੇ ਮਤਲਬ ਕਿ ਪੌਂਡੇ ਤੋਂ ਅੱਗੇ ਆ
ਅੱਛਾ
ਹਾਂ ਉਹ ਵੀ ਅੱਛੀ ਚੀਜ਼ ਹੈ ਦੇਖਣ ਵਾਲੀ ਹਾਂ ਉਸ ਬਾ ਵਿੱਚ ਅੰਦਰ ਕੰਟੀਨ ਵੀ ਹੈ ਜੇ ਭੁੱਖ ਲੱਗੇ ਬੱਚਿਆਂ ਨੂੰ ਉੱਥੋਂ ਖਵਾ ਦਿਉ ਜੋ ਮਰਜ਼ੀ ਅਤੇ ਇੱਕ ਦੋ ਚੀਜ਼ਾਂ ਅੱਛੀਆਂ ਦੇਖਣ ਵਾਲੀਆਂ ਬਸ ਬੱਚਿਆਂ ਨੂੰ ਮੌਜ ਮਸਤੀ ਚਾਹੀਦੀ ਹੋਰ ਕੀ ਹਾਂ ਕਾਫ਼ੀ ਵੱਡੀ ਪਾਰਕ ਹੈ ਉੱਥੇ ਤਾਂ ਚਲੋ ਇੱਕ ਦਿਨ 'ਚ ਅਪ ਡਾਊਨ ਹੋ ਸਕਦਾ ਨਾ ਮਤਲਬ ਕਿ ਸਵੇਰੇ ਜਲਦੀ ਚਲੇ ਜਾਏ ਅਤੇ ਉੱਥੋਂ ਛੇ ਵਜੇ ਵੀ ਨਿਕਲ ਜਾਏ ਅਤੇ ਬਹੁਤ ਟਾਈਮ ਹੈ ਘਰ ਆਉਣ 'ਚ ਹਾਂ ਕਿਉਂਕਿ ਦੋ ਘੰਟੇ ਤਾਂ ਲੱਗਦੇ ਲੱਗਦੇ ਹਾਂ ਤੁਸੀਂ ਉੱਧਰ ਦੇਖ ਲੋ ਉੱਧਰ ਘੁਮਾ ਲਓ ਬੱਚਿਆਂ ਇੱਕ ਦਿਨ ਵਿੱਚ ਤੁਹਾਡੇ ਕੋਲ ਹੋ ਜਾਏਗਾ ਅਪ ਡਾਊਨ ਨਾਲੇ ਛੁੱਟੀ ਦਾ ਵੀ ਨਾ ਹੋਏਗਾ ਤੁਹਾਡੇ ਉਹਨਾਂ ਦੀ ਸਰਦਾਰ ਜੀ ਦੀ
ਹਮ ਹਮ ਹਮ
ਮ ਲਓ ਵੀ ਅਗੇ
ਸੋਚਦੇ ਤੇ ਬਹੁਤ ਕੁਛ ਹਾਂ ਹਾਂਜੀ
ਕੋਈ ਨੀ ਤੁਸੀਂ ਉਧਰ ਹੀ ਘੁੰਮਾ ਲਿਆਓ ਅੱਛੀ ਜਗ੍ਹਾ ਵੇਖਣ ਵਾਲੀ
ਹਾਂਜੀ
ਆਪਣੇ ਤੁਹਾਡੇ ਸਰਦਾਰ ਜੀ ਕਹਿਣਗੇ ਉੱਥੇ ਵੇਖ ਲੈਣਾ
ਹਾਂਜੀ ਦੇਖੋ ਵੈਸ ਮਨ ਤੇ ਸਾਡਾ ਅੰਮ੍ਰਿਤਸਾਰੀ ਹੈ ਕਿਉਂਕਿ ਅਸੀਂ ਪਿੱਛੇ ਗਏ ਸੀ ਪਿਛਲੇ ਮਹੀਨੇ ਗਏ ਸੀ ਅੰਮ੍ਰਿਤਸਰ ਪਰ ਅਸੀਂ ਨਾ ਬੜੇ ਜਾਣੇ ਸੀ ਤੇ ਫਿਰ ਇੰਨੇ ਜਾਣੇ ਸੀ ਨਾ ਮਜ਼ੇ ਮਜਾ ਨਹੀਂ ਆਉਂਦਾ
ਹਾਂ ਇਹ ਤੇ ਆਈ ਆ
ਠੀਕ ਹੈ ਤੇ ਚਲੋ ਜੇ ਇੱਕ ਰਾਤ ਵਾਸਤੇ ਸਜਾਣਾ ਤੋਂ ਠੀਕ ਹੈ
ਹਾਂ
ਪਤਾ ਕੀ ਜ਼ਿਆਦਾ ਸਾਰੇ ਜਾਣਦਾ ਫਿਰ ਉਹਨਾਂ ਦੀ ਸੁਣਨੀ ਪੈਂਦੀ ਹੈ ਸਾਨੂੰ ਹਾਂ ਕਿ ਜੋ ਜਿਵੇਂ ਕਹਿ ਰਹੇ ਬਸ ਉਵੇਂ ਕਰੋ
ਹਮ ਬਾਲਕ ਅਸੀਂ ਸਗੋਂ ਗਏ ਸੀ ਮਤਲਬ ਕੀ ਤਿੰਨ ਮਹੀਨੇ ਹੋ ਗਿਆ ਤੇ ਅਸੀਂ ਸਗੋਂ ਅੰਦਰ ਨੀ ਮੱਥਾ ਟੇਕੇਗਾ ਸਾਡੇ ਕੋਲ ਫਿਰ ਅਸੀਂ ਅਕਾਲ ਤਖ ਤੇਗਾ ਸਗੋਂ ਮੇਰੀ ਵੀ ਮਨ ਤੇ ਸ਼ਰਧ ਸੀ ਕਿ ਮੈਂ ਅੰਦਰ ਵੀ ਜਾਵਾਂ ਇਸ਼ਨਾਨ ਕਰਾਂ ਫਿਰ ਕਹਿੰਦੇ ਬੱਚਾ ਬੇਟਾ ਕਹਿੰਦਾ ਮੰਮੀ ਰਾਤ ਰੁਕ ਕੇ ਨਾ ਫ਼ੇਰ ਹੀ
ਨਹੀਂ ਐਸਾ ਕੁਛ ਨਹੀਂ ਹੈ ਜੇ ਅਗਰ ਮਨ ਹੈ ਨਾ ਆਪਣਾ ਕਰਨ ਦਾ ਤਾਂ ਫਿਰ ਬੰਦਾ ਕਰ ਲੈਂਦਾ ਜਿਵੇ ਜਿਵੇਂ ਮਰੀ
ਹਾਂ ਬਸ ਟਾਈਮ ਚਾਹੀਦਾ ਨਾ ਤਬ ਹੁਣ ਜਿਵੇਂ ਦੇਖੋ ਲਾਈਨਾਂਾਂ ਲੱਗੀਆਂ ਹੋਦੀਆਂ ਫੋਨ ਜਨਾਨੀਆਂ ਨੇ ਚਲਾਨ ਦੇ ਉੱਥੇ ਮਤਲਬ ਕਿ ਜਿੱਥੇ ਪਾਠ ਰੱਖ ਫਿਰ ਉੱਥੋਂ ਤ ਲੈ ਲੱਗੀਆਂ ਹੁੰਦੀਆਂ ਫਿਰ ਉੱਥੇ ਮਾਮੂਲੀ ਘੰਟਾ ਇੱਕ ਖਲੋਣਾ ਘੰਟਾ ਉੱਥੇ ਖਲੋਆ ਦੋ ਘੰਟੇ ਲੈਣ ਲੱਗਾ ਅੱਗੋਂ ਉਹ ਫਿਰ ਬੰਦਾ ਨਾ ਖਲੋ ਖਲੋ ਕੇ ਵੀ ਜਿਆਦਾ ਖਲੋਤਾ ਨੀ ਜਾਂਦਾ ਨਾ
ਹਾਂਜੀ
ਹਾਂ ਚਲੋ ਐਂ ਰਾਤ ਰੁਕੇ ਕੇ ਤੀਸਰੀ ਨਾਲ ਵੇਖਿਆ ਪ ਜਨਾਨੀਆਂ ਘੱਟੇ ਫਟਾਫਟ ਇਸ਼ਨਾਨ ਇਹ ਹਿਸਾਬ ਹੁੰਦਾ ਹੋਰ ਕੁਛ ਨੀ ਤੇ ਉੱਥੇ ਵੀ ਜੇ ਅੰਦਰ ਜਾਣਾ ਤਾਂ ਵੀ ਰਾਤੋਂ -ਰਾਤ ਹੀ ਤੜਕੇ ਲੱਗ ਜਾਓ ਬਾਰਾਂ ਵਜੇ ਨਾਲ ਸ਼ਨਾਨ ਕਰਕੇ, ਉੱਥੇ ਬਹਿ ਜਾਓ ਦਕਿਣੀ ਦਿਓੜੀ ਕੋਲ ਫਿਰ ਵਾਰੀ ਆਰਾਮ ਨਾਲ ਆ ਸਕਦੇ, ਅੰਦਰ ਜਾਣ ਦੀ ਹਾਂ। ਬਸ ਹੈ ਨਾ, ਜਿਵੇਂ ਭਿੜਾ ਦੇਖ ਅਸੀਂ ਘਬਰਾ ਜਾਂਦੇ ਹ ਭੀੜ ਇੱਕ ਜੇ ਅਸੀੇ ਉੱਥੇ ਇੱਕ ਵਾਰੀ ਬਹਿ ਗਿਆ ਨਾ ਘੰਟਾ ਡੇਢ, ਫਿਰ ਸਾਡੀ ਵਾਰੀ ਆ ਹੀ ਜਾਣੀ ਆ।
ਹਾਂਜੀ।
ਹਾਂ ਦੇਖ ਲੋ ਤੁਸੀਂ, ਜਿਸਰਾਂ ਤੁਹਾਨੂੰ ਠੀਕ ਲੱਗਦਾ। ਹਾਂ ਦਰਬਾਰ ਸਾਇਬ ਤਾਂ ਕਿਸੇ ਦਾ, ਉਹ ਹੁੰਦਾ ਸਭ ਦਾ ਮਨ ਕਰਦਾ ਕਰਦਾ ਭਾਵੇਂ ਉੱਥੇ ਜਾਂਦੇ ਰਹੀਏ, ਉੱਥੇ ਭਾਵੇਂ ਬੈਠੇ ਰਹੀਏ
ਹਮ ਹਮ
ਦ ਆਉਦਾ ਬੜਾ
ਸਰ
ਹਾਂ ਬਸ ਤੁਸੀ ਦੇਖ ਲਓ, ਜਿੱਧਰ ਘੁੰਮਣਾ
ਹਾਂ ਕੋਈ ਨੀ ਜੋ ਵੀ ਸਾਡੀ ਸਲਾਹ ਬਣੇਗੀ, ਹਾਂਜੀ ਜੋ ਵੀ ਸਲਾਹ ਬਣੇਗੀ ਤੁਹਾਨ ਦੱਸ ਦਵਾਂਗੇ।
ਠੀਕ
ਹਾਂਜੀ
ਹਾਂ ਜੇ ਤੁਸੀਂ ਜਾਓਗੇ, ਅੰਮ੍ਰਿਤਸਰ। ਤੇੇ ਉੱਥੋਂ ਮੈਂ ਤੁਹਾਨੂੰ ਘੇਡਾ ਤੋਂ ਆਪਣੇ ਜੇ ਤੁਸੀਂ ਅੰਮ੍ਰਿਤਸਰ ਜਾਓਗੇ, ਤਾਂ ਘੰਟਿਆਂ ਤੋਂ ਮੈਂ ਤੁਹਾਨੂੰ ਫ਼ੋਨ ਕਰਦਾ ਕਿ, ਤੁਸੀਂ ਮੇਰੇ ਪੇਕੇ ਵੀ ਹੋ ਆ ਨਾ। ਮਿਲ ਕੇ ਆਉਣਾ ਸਭ ਨੂੰ। ਜੇ ਚਾਹ ਪਾਣੀ ਦਾ ਟਾਈਮ ਹੋਇਆ, ਤਾਂ ਚਾਹ ਪਾਣੀ ਨਿਕਲਣਾ ਰੋਟੀ ਦਾ ਟਾਈਮ ਹੋਇਆ ਰੋਟੀ ਰੋਟੀ ਖਾ ਕੇ, ਨਿਕਲ ਜਾਣਾ। ਹਾਂ ਚਲੋ ਥੋੜ੍ਹਾ ਜਿਹਾ ਹਾਂ ਨੀ ਕੋਲ ਅੰਮਬਰਿਸਰ ਦੇ ਕੋਲ, ਬਸ ਘੰਟੇ ਪਉਣੇ ਇੱਕ ਘੰਟੇ ਦਾ ਰਸਤਾ ਹੈ ਹਾਂ -ਹਾਂ, ਹਾਂ ਉਹ ਤੇ ਫੇਰ ਜੇ ਰੁਕੋਗੇ, ਰੁਕ ਬੰਦਾ ਤਾਂ ਜਾ ਸਕਦਾ ਨਾ
ਠੀਕ ਹੈ, ਠੀਕ।
ਹਾਂ, ਜੇ ਇੱਕ -ਇੱਕ ਦਮ ਭੱਜ ਫਿਰੇ, ਇੰਨੇ ਪਾਸੇ ਨਹੀਂ ਜਾਇਆ ਜਾਂਦਾ ਹੈ ਨਾ
ਚਲੋ ਠੀਕ ਹੈ, ਫਿਰ ਕੋਈ ਨੀ ਦੇਖਾਂਗੇ ਅੇ ਹਾਂਜੀ ਠੀਕ ਹੈ ਚਲੋ ਹਾਂਜੀ ਸ ਸ਼